ਹੈਲੋ ਸਤਿ ਸ਼੍ਰੀ ਅਕਾਲ ਅੰਜਲੀ ਕੀ ਹਾਲ ਚਾਲ ਨੇ?
ਵਧੀਆ ਤੁਸੀਂ ਦੱਸੋ ਕੀ ਕਰਦੇ ਪਏ ਹੋ?
ਕੁਛ ਨੀ ਬਸ ਕੋਠੇ ਤੇ ਸਹਿਰ ਰੋਜ਼ ਦਾ ਕੰਮ ਮੇਰਾ।
ਹਾਂਜੀ ਠੀਕ ਹੈ ਉਹ ਸ਼ਹਿਰ ਹੋਣੀ ਚਾਹੀਦੀ।
ਹੋਰ। ਨਾਲੇ ਗੱਲ ਹੋ ਜਾਂਦੀ ਫੋਨ ਤੇ ਥਲੇ ਕੋਈ ਆਉਂਦਾ ਜਾਂਦਾ ਰਹਿੰਦਾ।
ਹਾਂ ਬੜਾ ਸ਼ੋਰ ਸਾਡੇ ਕੋਲ ਕੋਈ ਆਂਦਾ ਜਾਂਦਾ ਬੱਚੇ ਰੋਂਨਾਂ ਦੀ ਆਵਾਜ਼ ਛੋੜੀਆਂ ਬਚਾਏ ਹੋਏ ਨੇ ਗਲੀ ਚ।
ਹਾਂ ਹਾਂ ਹਾਂ ਇਹਨਾ ਫੇਿਰ ਰੌਣਕਾਂ ਲੱਗੀਆਂ ਹੁੰਦੀਆਂ ਨੇ ਗਲੀ ਚ ਵੀ।
ਹਾਂ ਰੋਣਗਲ ਤੂੰ ਤਾਂ ਰੋਣ ਸਟਾਰਟਲ ਸ਼ੁਰੂ ਹੋ ਜਾਂਦੇ ਨੇ ਉਹ ਅੱਠ ਵਜੇ।
ਹਾਂ ਹਾਂ ਪਰ ਧੁੱਪ ਵੀ ਕਿੰਨੀ ਹੋ ਜਾਂਦੀ ਸਵੇਰੇ ਸਵੇਰੇ
ਹਾਂ ਹਾਜੀ ਕਿੰਨੀ ਗਰਮੀ ਸੀ।
ਹਾਂ ਮੈਨ ਤ ਲੱਗਦਾ ਛੁੱਟੀਆਂ ਵੱਧਣਗੀਆਂ ਅੱਗੇ
ਘਣ ਨਹੀਂ ਹਾਂ ਵੱਧਗੇ ਦੇਖ ਕੇ ਦੀ ਨਾ
ਇੱਕ ਹਫ਼ਤੇ ਦੀ ਵੱਧ ਹੀ ਜਾਂਦੀਆਂ ਨੇ
ਹਾਂ
ਇੱਕ ਮੀਹ ਪੈ ਗਿਆ ਬਸ ਬੈਠੀ ਹਾ ਅੱਗੋਂ ਅੰਜਲੀ ਨਾਲ ਗੱਲ ਹੁੰਦੀ ਪਈ ਸੀ।
ਅੱਛਾ ਹੋ ਗਈਆ ਗੱਲਾ
ਮੈਂ ਉਹ ਵਾਲੀ ਹੋਈ ਸੀ ਵਟਸਐਪ ਤੇ ਮੈਸੇਜ ਕਰਦੀ ਪਈ ਸੀ।
ਅੱਛਾ ਅੱਛਾ ਗੋਰੀ ਦਾ ਨਹੀਂ ਆਇਆ।
ਗੌਰੀ ਨਾ ਹੁਣ ਦੇ ਨਾ ਮੈਨੂੰ ਹੁੰਦੀ ਨੀ ਪਈ ਇੱਕ ਹੀ ਹੋਈ ਹੈ ਜਦੋ ਮੈਂ ਕੀਤੀ ਸੀ।
ਨਹੀਂ ਮੈਸੇਜ ਕੀਤਾ ਸੀ ਮੈਂ ਕਿਹਾ ਆ ਗਈ ਆਂਦੀ ਅੱਜ ਆਵਾਂਗੀ ਘਰੇ
ਅੱਛਾ
ਪੁੱਛਿਆ ਮੈਂ ਪੈਸੇ ਆ ਗਏ ਨੀ ਆਂਦੀ ਹਾਂ ਆ ਗਏ ਨੇ
ਕਿੰਨੇ ਆਏਣਦੇ
ਪਤਾ ਨੀ ਅ ਜੇ ਮੈਂ ਪੁੱਛਿਆ ਮਤਲਬ ਕਿ ਜਵਾਬ ਹੀ ਨਹੀਂ ਦਿੱਤਾ ਦੁਪਰ ਸਵੇਰ ਦਾ ਹੀ ਕੀਤਾ ਮੈਸੇਜ ਮੈਂ।
ਅੱਛਾ। ਵਾਸ਼ੀ ਕਹਿੰਦਾ ਕਹਿੰਦਾ ਕੋਮਲ ਨਾਲ ਮੇਰੀ ਗੱਲ ਕਰਵਾ ਦੇਨ ਕਹਿੰਦੇ ਮੇਰੇ ਗੱਲ ਕਰ ਲਈ ਵੰਸ਼ ਕਹਿੰਦਾ ਕਹਿੰਦਾ ਕੋਮਲ ਨੂੰ ਕਹਿ ਦੇ ਮੇਰੇ ਨਾਲ ਗੱਲ ਕਰ ਲਏਗੀ।
ਤੂੰ ਕੀਤੀਆਂ ਨੇ ਮੈਨਸ਼ ਨਾਲਾਨ।
ਹਾਂ ਵਾਸ਼ਾਂ ਕਿ ਕੀਤੀਆਂ ਨੇ।
ਕਿੰਨੀਆਂ ਕਰ ਲਈਆਂ ਨੇ?
ਉਹ ਛੇ ਛੇਵੇਜ ਛੇਵੇ ਟਾਸਕੇ ਪਹੁੰਚਏ ਇੱਕ ਟਾਸਕ ਹੋ ਗਿਆ ਕੰਪਲੀਟ ਹੁੰਡਦਾ।
ਅੱਛਾ ਵਧੀਆ ਚੱਲ।
ਹਾਂ ਇਹ ਇੱਕ ਦੋ ਵਾਰ ਰਿਜੈਕਟ ਹੋਈਆਂ ਹੁੰਦੀਆਂ।
ਅੱਛਾ
ਤੁਹਾਨੂੰ ਪਤਾ ਐ ਰਿਜੈਕਟ ਵੀ ਬਹੁਤ ਹੋਣ ਲੱਗੀਆਂ ਨੇ
ਮੈਂ ਪ੍ਰਭ ਨੂੰ ਵੀ ਵਿੱਚ ਜੋੜਿਆ ਏ ਮੰਮੀ ਨੂੰ ਵੀ ਜੋੜਤਾ ਵਿੱਚ।
ਅੱਛਾ ਠੀਕ ਹੈ ਫਿਰ ਮੈਂ ਕਿਹਾ ਪ੍ਰਭ ਵਸ਼ੀਆਂ ਕਰ ਕਰਦਾ ਰਹੇਗਾ ਗੱਲਾਂ
ਹਾਂ ਉਹਦੇ ਨਾਲ ਕਰਦਾ ਰਹੇਗਾ।
ਆ ਦੋਵੇ ਲੱਗੇ ਰਹਿਣਗੇ ਮੇਰਾ ਪੂਰਾ ਦਿਮਾਗ ਖਾ ਦਿੰਦਾ ਈ।
ਕਿਉਂ ਕਿ ਪ੍ਰਭ ਜ ਸਾਡੇ ਨਾਲ ਇੰਨਾ ਬੋਲਦਾ ਬੋਲਦਾ ਕੋਣ ਨੀ ਇੰਨਾ।
ਫਿਰ ਕੀ ਉਹ ਵੜ ਤੇ ਤਮਾਸ਼ਾ ਤੋਂ ਬੋਲਿਆ ਕਰੇਗਾ ਹਾਂ।
ਉੰਝ ਕੋਈ ਕੰਮ ਦੀ ਗੱਲ ਹੁੰਦੀ ਹੈ ਫੇਰ ਅਸੀਂ ਬੋਲਦੇ ਹਾਂ ਉੰਝ ਫਾਲਤੂ ਜਿਵੇਂ ਤੇਰਾ ਭਰਾ ਕਰਦਾ ਰਹਿੰਦੇ ਨਾ ਉਰਲੀ ਪੁਰਲੀਆਂ ਮਾਰਦਾ ਰਹਿੰਦਾ ਏ। ਇਹ ਕੋ ਨੀ ਇੰਨਾ ਖੁੱਲਦਾ ਮਿਲਦਾ।
ਹੂੰ ਉਹ ਕਹਿੰਦੇ ਨਾ।
ਅੱਛਾ
ਹਾਂ
ਕੋਈ ਨੀ ਪੁੱਛਦੀ ਆ।
ਹੋਰ।
ਬਸ ਵਧੀਆ ਬਣਾਇਆ ਕੀ ਬਣਾਇਆ।
ਮੈਂ ਤਤਨੂੰ ਫੋਟੋ ਭੇਜਾਂਗੀ ਵਟਸਐਪ ਤੇ ਚੈੱਕ ਕਰੀ ਐ।
ਕਾਦੀ
ਹਾ ਹਰਪ੍ਰੀਤ ਦੀ ਹਾਂ ਨਾਲ ਉਹਦਾ ਘਰਵਾਲਾ ਹੈ।
ਅੱਛਾ।
ਹਾ ਚੂੜਾ ਹੋਏ ਚੂੜਾ ਪਾਇਆ ਇੰਨੀ ਮੰਗ ਭਰੀ ਨਾ ਜਿਵੇਂ ਹੁੰਦੇ ਨੇ ਬਹੀਏ ਦੇ।
ਅੱਛਾ ਅੱਛਾ।
ਲੰਬੀ ਲੰਬੀ ਨੀ ਭਰਦੇ।
ਆਹੋ ਪਰ ਹੁਣ ਉਹਦਾ ਅੰਦਰ ਰਿਵਾਜ਼ ਆ ਗਿਆ।
ਹਾਂ ਰਿਵਾਜ ਆ ਤਾਡਾ।
ਹਾਂ ਰਿਵਾਜ਼ ਆ ਗਿਆ ਸੁੱਕਾ ਉਹ ਸੁੱਕਾ ਸੁੱਕਾ ਭਰਦੇ ਨੇ ਪੂਰਾ
ਸਾੜੀ ਪਾਈ ਹੋਏ ਪਿੱਛੇ ਜੂੜਾ ਬਣਿਆ ਹੋਏ।
ਹਾਂ ਰਿਵਾਜ਼ ਆ ਗਿਆ ਇਦਾ।
ਹਾ ਉਹ ਵੀ ਸੋਣਾ ਉਹ ਤੁਹਾਡੇ ਕੋਲ ਅਜੀਬ ਜੀ ਲਗਦੀ ਪਈ ਜਿਸ ਚ ਕੋਨੋ ਮੈਨੂੰ।
ਅੱਛਾ ਉਝ ਮਤਲਬ ਕੀ ਉੰਜ ਜਿਹੜੇ ਵਧੀਆ ਜਿਹੜੇ ਬ ਬਣਦੇ ਨੇ ਨਾ ਤੇ ਆਹ ਉਨੇ ਦਾ ਰਿਵਾਜ ਆਇਆ ਹੋਇਆ
ਹਾਂ ਇਹ ਗੱਲ
ਬਗ ਹਾਂ ਸੁੱਕ ਸੁੱਕ ਬਾਕੀ ਅੰਜਮਤ ਕੀ ਹਾਂ ਸਾਨੂੰ ਨੀ ਚੱਲ ਵਧੀਆ ਲੱਗਦਾ ਹੈਗਾ।
ਹਾਂ।
ਪਰ ਰਿਵਾਜ਼ ਨਾ ਕਹਿੰਦੇ ਲੋਕੀ ਚੱਲਦੇ ਨੇ ਇੱਕ ਦੂਜੇ ਨੂੰ ਵੇਖ ਕੇ
ਹਾਂ ਉਹੀ ਤੇ ਹੂੰ ਪਤਾ ਕਿਥੇ ਆਈ ਪਤਾ ਕਿੱਥੇ ਆਈ ਏ।
ਹਾਂ।
ਕੱਲ ਸਣੇ ਵਿਆਹ ਏਦਾ
ਹੂੰ
ਨਾਲ ਈ ਆ ਚਲੋ ਤੇਰੇ ਨਾਨਕਿਆਂ ਚ
ਟੈਕ ਥਾਣਾ ਵੀ ਤੇ ਕਿੰਨਾ ਵੱਡਾ ਹੈ
ਹਾਂ
ਪਰ ਕਿੱਥੇ ਆਈ ਏ
ਕਿੱਡਾ ਕੁ ਵੱਡਾ ਹੈ ਸ਼ਹਿਰ ਚ ਇੱਡਾ ਕੋਈ ਆਪਣੇ
ਕੋਲ ਥਾਣਾ ਨਾ ਉਹ ਬੱਤੋਕ ਕੁੱਲਥਾਣਾ ਬਹੁਤ ਵੱਡਾ ਮੈਂ ਇੰਨੇ ਮੈਂ ਕਦੇ ਘੁੰਮੀ ਵੀ ਨੀ ਕਿੰਨਾ ਵੱਡਾ ਸ਼ਹਿਰ ਪਿੰਡ ਉਹ ਨਾਨੀ ਪਿੰਡ ਮੇਰਾ
ਅੱਛਾ
ਹਾਂ ਛੇ ਹਜ਼ਾਰ ਅੱਤ ਵੋਟਾਂ ਵੋਟਾਂ ਆਏ
ਹ ਵਟਾਂ ਦਾ ਕੀ ਚੱਲਦਾ ਪਿਆ ਰੌਲਾ
ਆਹ ਇਧਰ ਸਾਈਡ ਵੋਟ ਨੀ ਪੈਣ ਗਈਆਂ
ਹਾਂ
ਵੋਟ ਤੂੰ ਤੇਰੀ ਬਣ ਗਈ ਤੂੰ ਬਣਾਈ ਵੋਟ
ਨਾ
ਮੇਰੀ ਵੀ ਨੀ ਬਣੀ
ਨਹੀਂ ਜਿਹੜੇ ਮਤਲਬ ਕਿ ਪੁਰਾਣੇ ਆਉਂਦੇ ਪਏ ਨੇ ਜੇ ਵੀ ਪੁਰਾਣਾ ਆਪਣਾ ਲੈ ਕੇ ਆਓ ਜਿਨਾਂ ਦੇ ਮਤਲਬ ਕਿ ਪਿਛਲਾ
ਉਹ ਪਿੱਛੇ ਕਹਿੰਦੇ ਪਿੱਛੇ ਨਾ ਫੋਟੋ ਚ ਵਟ ਬਗ ਚਿੱਟਾ ਹੋਣਾ ਚਾਹੀਦਾ ਨਾ
ਨਹੀਂ ਉਹ ਜਿਵੇਂ ਪਿਛਲਾ ਆਪਣੇ ਮਾਂ ਪਿਓ ਦਾ ਕੱਢ ਵ ਕੇ ਲਿਆਓ ਵੀ ਤੁਹਾਨੂੰ ਪਤਾ ਲੱਗੇ ਫਿਰ ਨਹੀਂ ਤੇ ਤੁਹਾਨੂੰ ਪਾਕਿਸਤਾਨ ਕੱਲਣ ਗੇ
ਹਾਂ ਹਾਂ ਸੁਣ ਤੇ ਭ ਕੇ ਸਹਾਨੂੰ ਖੱਲਣ ਗਿਆ ਕਿ
ਹਾਂ ਮੇਰੀ ਮੰਮੀ ਨੂੰ ਕਿਹਾ ਇਹਨਾਂ ਨੇ ਤੁਹਾਨੂੰ ਫਿਰ ਮੁਸਲਿਮ ਬਣਾ ਕੇ ਪਾਕਿਸਤਾਨ ਕੱਲ ਦੇਣਗੇ ਮੈਂ ਕਿਹਾ ਫਿਰ ਕੀ ਘੁੰਮ ਆਇਆ ਜੇ
ਕੌਮਾ ਹੈ ਪ੍ਰੀਤ ਦਾ ਵੇਖਿਆ ਕਿਵੇਂ ਇਹ ਪਿੰਡ ਦੀ
ਹਾਂ ਮੈਂ ਕਿਹਾ ਮ ਮੇਰੇ ਵਰਗੀ ਨੂੰ ਮੌਕਾ ਮਿਲਿਆ ਮੈਂ ਤੇ ਜਾਣਾ ਚਾਹੁੰਦੀ ਹਾਂ ਅਜੇ
ਯ ਬਾਹਰ ਦੀ ਕੰਟਰੀ ਦੀ ਪਾਕਿਸਤਾਨੀ ਘੁੰਮ ਲੈਣੇ ਆ
ਹਾਂ ਉਥੇ ਨਹੀਂ ਚੱਲਣਾ ਸੀਬ ਹੁੰਦਾ ਪਿਆ ਇਧਰ ਹੀ ਵੜ ਜਰਾ ਓ ਕੀ ਬਣਦਾ
ਬ ਬਣਵਾਏ ਬਣਵਾਏਂਗ ਕਿਆ ਵੋਟ
ਨਾ
ਕੇ ਛਡਨਾ ਪਿਆਲ ਆਪਾਂ ਇੱਕ ਵੋਟ ਪਾਓਗੇ ਕੇ ਚੱਜ ਦੀ ਸਰਕਾਰ ਬਣ ਜਾਏਗੀ।
ਹਾਂ
ਹੈਨਾ,
ਧੋਨੇ ਮੈਂ ਤੇ ਨੀ ਦਿੰਦੀ ਵੋਟ,
ਹੋ ਰੋਜ਼ ਹੀ ਇੰਸਟਾਗ੍ਰਾਮ ਖੋਲੋ ਨੋਵਲ ਨੋਵੇਂ ਈ ਫਿਰਦੇ ਨੇ,
ਹਾਂ ਹੁਣ ਪਾਸਪੋਰਟ ਸ ਵੀ ਮਹਿੰਗੇ ਕਰ ਤੇ ਨੇ,
ਹਾਂ ਹੋਵੇਗਾ, ਅ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਾ ਐਰੋਪਲੇਨ, ਪਾਕਿਸਤਾਨ ਵਿੱਚ ਵੜ ਗਿਆ ਸੀ।
ਪਤਾ ਨੀ,
ਹਾਂ ਮਤਲਬ ਕੁਝ ਖ਼ਰਾਬੀ ਆ ਗਈ।
ਹਾਂ,
ਵਿੱਚ ਵੜ ਗਿਆ ਫਿਰ ਪਾਕਿਸਤਾਨਾਂ, ਨੇ ਚੇਤਾ ਆਵੇ ਨੀ ਦਿੱਤੀ ਕਿ ਰਾਹੀਂ। ਜਾਂ ਸਾਡੇ ਮੁਲਕ ਵਿੱਚ ਆ ਗਿਆ।
ਅੱਛਾ
ਹੋਰ ਕੋਈ ਨਵਾਂ ਨਵਾਂ ਕੁਛ ਹੋ ਹੀ ਫਿਰਦਾ
ਹਾਂ ਮਈ ਸਰਕਾਰ ਮੋਦੀ ਮਰ ਜਾਣਾ
ਮੋਦੀ ਨੇ ਮੋਦੀ ਕੀ ਮੈਂ ਤੇ ਵੋਟਾਂ ਮੋਦੀ ਦੀ
ਚੱਲ ਗੱਲ ਨੀ ਕਰਨੀ ਅਭੀ। ਹੋਰ ਗੱਲ ਕਰਨੇ ਆਪਾਂ, ਹੋਰ ਸੁਣਾ ਔ?
ਬਸ, ਫਿਰਦੇ ਕੀ ਬਣਾਏ, ਰਾਤ ਨੂੰ ਕੀ ਬਣਾਏਂਗੀ।
ਅਸੀਂ ਦੁਪਹਿਰੀ ਆਲੂ ਵੜੀਆ ਬਣਾਈਆਂ ਸੀ।
ਆਲੂ ਨਾ, ਚਾਪ ਚੁੱਕ ਲੋ।
ਚੋਲ ਹੁਣ ਬਣਾਵਾਂਗੀ।
ਹੋਰ ਹੋਊਗੀ
ਛੋੜੋ ਨਾ, ਨੀ ਨਾਗਾ ਪੈਂਦਾ ਕੋਈ ਵੀ।
ਸਾਡੇ ਦੋ ਦਿਨ ਬਾਅਦ ਅੱਜ ਬਨਣਗੇ।
ਰੋਜ਼ ਚੱਲਦੇ ਨੇ ਸਾਡੇ ਤੇ, ਜਿੱ ਦਿਨ ਊਨਾਦੀ ਕਿ ਕੋਈ, ਸਬਜ਼ੀ ਨਾ ਵੀ ਬਣੀ ਹੋਵੇ ਨਾ, ਫਿਰ ਨੂਨ ਨਾਲੇ ਬਣਾ ਲਈਦੇ ਨੇ।
ਸਾਡੇ ਘਰ ਰੋਜ਼ ਬਨਦੇ, ਇਕ ਏਕਾਦਸ਼ੀ ਹੋ ਦਵਾਦਸ਼ੀ ਹੋ ਗਈ ਨਾ ਦੋ ਦਿਨ ਨੀ ਬਣਦੇ।
ਆਹ ਗੁੰਮਤਿਆਂ ਦੀ ਵੀ ਆਂਦੀ ਸੀ, ਏਕਾਦਸ਼ੀ ਨੂੰ ਨਹੀ ਬਣਾਇਦੇ।
ਹਾਂ, ਦਰਸ਼ਨ ਦੇ
ਸਾਡੇ ਤੇ ਫਿਰ ਜੋ ਚੱਲਦਾ, ਉਹ ਤੇ ਚੱਲਦਾ ਹੀ ਹੈ ਸਾਡੇ।
ਫੋਨ ਤੁ ਤੇ ਕਰਦਾ ਸੀ ਨਾ, ਪਰਹੇਜ਼
ਇਹ ਜਿਵੇਂ
ਹਾਂ,
ਉਸ ਹਿਸਾਬ ਨਾਲ, ਹੋਰ?
ਚਲੋ ਰਾਤ ਨੂੰ, ਸਵੇਰੇ ਮੀਹ ਪਿਆ ਸੀ ਨਾ।
ਕੀ,
ਸਵੇਰੇ ਇਥੇ ਮੀਹ ਪਿਆ ਸੀ ਨਾ,
ਨਾ,
ਪਹਿਲੇ ਸਵੇਰੇ ਮੈਂ ਉੱਠ ਕੇ ਨਾ ਗਲੀ ਦੇਖੀ, ਮੈਂਨੂੰ ਗਿਲੀ ਗਿੱਲੀ, ਗਲੀ ਸੀ ਸਾਡੀ।
ਹੁਣ ਕਿਸੇ ਨੇ ਪਾਣੀ ਡੋਲ੍ਹਿਆ ਹੋਣਾ ਐ
ਮੈਂ ਖੁਸ਼ ਹੋ ਗਈ, ਉੱਠ ਕੇ, ਐ ਨਹੀ ਦੇਖਿਆ ਗਿੱਲੀ ਪਈ ਏ ਸੜਕ।
ਹੂੰ-ਹੂੰ ਹੂ
ਫਿਰ ਵੇਖਿਆ, ਧੁੱਪ ਇੰਨੀ ਚੜੀ ਪਈ ਏ।
ਹੋਰ ਕੀ ਹੈ,
ਸਤਿ ਵਜੇ ਹੀ, ਕਿੰਨੀ ਧੁੱਪ ਚੜ੍ਹ ਜਾਂਦੀ ਏ।
ਹਾਂ ਮਤਲਬ ਕਿ ਮੈਂ ਜੇ ਮੇਰੇ ਦਿਲ ਕਰੇ, ਤੇ ਮੈਂ ਭਲਕੇ ਮੈਂ ਪੰਜ ਵਜੇ ਉੱਠ ਕੇ ਨਾ, ਸਾਡੇ ਛੇ ਵਜੇ ਕੰਮ ਕੁੁੰਮ ਨਬੇੜ ਕੇ, ਰੋਟੀ ਟੀ ਵੀ, ਮੈਂ ਆਪਣੇ ਆਪ ਕਰ ਕੁਰ ਕੇ ਨਾ। ਵਿਹਲੀ ਹੋ ਕੇ ਬਹਿ ਜਾਂਦੀ ਸਾਂ। ਮੇਰੀ ਮੰਮੀ ਗਈ ਹੋਈ ਸੀ। ਪੰਜ ਵਜੇ ਉਠਾ ਦਿੰਦੇ ਸੀ ਮੈਨੂੰ।
ਤ ਮੇਰੇ ਕੋਲ ਤਿਆਰ ਹੋ ਗਈ ਕੁੜੀ ਕਟਿੰਗ ਵਾਸਤੇ ਵੀ। ਹੁਣ ਕੱਲ ਉਹਨੂੰ ਫ਼ੇਰ ਚੱਲੀ ਜਾਏਗੀ। ਉਹ ਆਪਣੇ ਕੱਲ ਕੱਲ ਟੈਮ ਹੈਗਾ ਦੱਸ ਫਿਰ ਉਹਦੀ।
ਹਾਏ ਫਿਰ ਮੈਂ ਸੋਮਵਾਰ ਜਾਣਾ ਸੀ।
ਆ ਤੇ ਸੋਮਵਾਰ ਹੀ ਹੋਰ ਪਿਆ ਸ਼ਨੀਵਾਰ ਹੈ।
ਕਟਵਾ ਲੈਣ ਗੇ ਵਾਲ ਸ਼ਨੀਵਾਰ
ਹਾਂ ਕਟਵਾ ਲੇਗੀ।
ਚੱਲੋ ਕੱਲ ਚਲਈ।
ਹਾ ਉਦੇ, ਲੈਂ ਬਹੁਤ ਗਰੋਥ ਵੀ ਹੈਗੀ ਵਾਂਲਾ ਦੀ।
ਅੱਛਾ ਕਟਵਾ ਲਏਗੀ, ਨਾ ਮਤਲਬ ਕਿ ਜਿੰਨੇ ਵੀ ਕਰਵਾ ਲਏ ਉਹਨੇ। ਜ਼ਿਆਦਾ ਛੋਟੇ ਨੀ ਹਾਂ,
ਨਾ ਤੁਹਾਡੇ ਤੋ, ਪੁੱਛ ਕੇ ਕਟਵਾਨੇ, ਕਿਵੇਂ ਕਟ
ਹਾਂ ਕਦੇ ਉੱਥੇ ਜਾ ਕੇ ਮੁਕਰਜੇ, ਹਾਏ ਮੈਂ ਤੇ ਕਟਵਾਣੇ ਹੀ ਨੀ ਹੈਗੇ।
ਮੈਂ ਆਪ ਪੁੱਛ ਪੁੱਛਾਂਗੇ।
ਹਾਂ, ਵੀ ਵਧੀਆ-ਵਧੀਆ ਕਰਨੇ ਹੁੰਦੇ ਨੇ ਨਾ।
ਹਾਂ ਮੈਂ ਕਿਹਾ ਇੰਨਾ ਵਧੀਆ ਪ੍ਰੋਫੈਸ਼ਨਲ ਨੇ ਉਹ।
ਹਾਂ ਫੇਰ ਉਹ ਵਾਲਾਂ ਦੇ ਹਿਸਾਬ ਨਾਲ ਫਿਰ ਜਾਂਦੀਆਂ ਨਹੀਂ ਏ।
ਹਾਂ ਮੈਂ ਕਿਹਾ ਲੰਬਾਈ ਵੱਧ ਜਾਂਦੀ ਹੈ ਇੱਕ ਮਹੀਨੇ ਬਾਅਦ ਹੀ।
ਹਾਂ ਗੋਰੀ ਤੇ ਮੈਂ ਵੇਖੇ ਨੇ। ਮੇਰੇ ਤੋਂ ਦੁਗਣੇ ਵੱਧ ਗਏ ਨੇ।
ਹਾਂ ਉਹਨੇ ਕਦੀ ਕਟਵਾਏ ਤੇ ਨਹੀ ਨਾ। ਕਿਸੇ ਕੀ ਇੱਕਦਮ ਵਦੇ ਨੇ ਘਟੇ ਨੇ ਤੇ ਵੱਧ ਗਏ ਨੇ।
ਸਹਾਂ ਸਾਰੇ। ਚੀਜ਼ਾਂ ਤੋਂ ਕਟਵਾਏ ਨੇ ਨਾ। ਹਰ ਇਕ ਵਾਲ਼ ਰੂਟ ਤੋਂ ਉੱਥੋਂ ਕਟਵਾਇਆ ਹੋਇਆ।
ਤੇ ਨਾ ਹਾਂ ਮੈਂ ਜਿਨ ਕਿ ਮੈਂ ਕਲਰ ਕਰਵਾਏ ਨਾ ਵਾਲਾ ਚੇ ਮੇਰੀ ਆਪ ਥੋੜੀ ਜੀ ਗਰੋਥ ਹੋਈ ਹੈ।
ਹਾਂ।
ਮਤਲਬ ਹਾਂ ਮੇਰੇ ਮੇ ਮੇਰੇ ਹਾਂ ਮੇਰੇ ਭਾਰੀ ਹੋਏ ਪਏ ਨੇ ਹੁਣ।
ਹਾਂ ਮੇਰੇ ਚਾਚੀ ਦੇ ਵੀ ਹੋਏ ਹੋਏ ਨੇ। ਮੇਰੇ ਆਪ ਹੋਏ ਹੋਏ ਨੇ।
ਮੇਰੇ ਆਪ ਭਾਰੀ ਹੋਏ ਪਏ ਨੇ ਭਾਰੀ ਤੇ ਥੋੜੀ ਬਹੁਤ ਗਰੋਥ ਵੀ ਹੋ ਗਈਏ ਹੈ।
ਹਾਂ।
ਨਹੀਂ ਨਹੀਂ ਦੋ ਤਿੰਨ ਮਹੀਨੇ ਬਾਅਦ ਕਹਿੰਦੇ ਮੈਂ ਦੁਬਾਰਾ ਸਟਾਰਟ ਕਰਾਂ ਫਿਰ ਮ ਫ ਮੈਂ ਵਾਲ਼ ਦੁਬਾਰਾ ਕਟਵਾ ਲਾਂਗੀ ਫਿਰ ਮੈਂ ਵੀ। ਗਣੇਸ਼ ਪੂਜਾ ਤਕ।
ਕਲਰ ਕਰਵਾ ਲਈ ਪਾਵੇਂ ਦੁਬਾਰਾ।
ਫਿਰ ਹਾਂ ਫ਼ਿਰ ਨਾ ਹੋ ਜਾਏਗਾ ਉਤਰ ਜੇਗਾ।
ਹਾਂ।
ਫ਼ੇਰ ਕਰਾਵਾ ਲਾਈਟ ਬਰਾਊਨ ਕਰਾ ਲੈਣੇ ਆ ਫਿਰ।
ਮੈਂ ਤੇ ਅਪਣਾ ਘਰੋਂ ਵੇਖ ਕੇ ਡਿਸਾਈਡ ਕਰਕੇ ਲਿਆਈ ਅਪਣਾ। ਪੱਕੀ ਸਲਾਹ ਕਰਕੇ ਲਿਆਈ ਨਾ।
ਹਾਂ।
ਫ਼ਿਰ ਉੱਥੇ ਮੁਕਰ ਜੇ ਮੰਮੀ ਨੀ ਮੰਨਦੀ ਪਈ।
ਉਹ ਯਾਰ ਲਾਈਟ ਬੋਯਲਤ।
ਉਹ ਹ ਹਾਂ ਕਿੰਨੀਆਂ ਕੁ ਦੋ ਤਿੰਨ। ਨਹੀਂ ਦੋ ਤਿੰਨ ਕੁੜੀਆਂ ਨੇ ਕਹਿ। ਤੂੰ ਹੋਰ ਤਰੀਕੇ ਦਾ ਕਰਵਾਨੀ ਪਈ ਫੋਟੋਆਂ ਚ ਗੂੜਾ ਲੱਗਦਾ ਹੈ ਉਹ।
ਹਮ।
ਤੇ ਹੁਣ ਦੋ ਤਿੰਨ ਕੁੜੀਆਂ ਨੇ ਕਰਵਾ ਚੁੱਕੀਆਂ ਨੇ ਇੱਥੋਂ।
ਆਹ ਜਦ ਕਹਿੰਦੀ ਸੀ। ਜਦ ਮੈਂ ਕੁੜੀ ਕਿਹਾ ਰਹਿੰਦੀ ਮੈਂ ਕਲਰ ਵੀ ਕਰਾ ਲਈ ਜੇੜਾ ਮਰਜ਼ੀ ਤੂੰ ਕਹੈਂਗੀ ਕਲਰ ਵੀ। ਦ ਦੀ ਮੈਨੂੰ ਪੁੱਛ ਕੇ ਦੱਸਦੀ।
ਸੋਮਵਾਰ ਦੀ ਘਰੋਂ ਉਹਨੂੰ ਕਹਿ।
ਸੋਮਵਾਰ ਤਿਕਣ।
ਹਾਂ।
ਤੇ ਉਹਦਾ ਘਰ ਵਾਲਾ ਆ ਗਿਆ ਉਹਨੇ ਅੱਜ ਆਣਾ ਸੀ ਮੈਂ ਰੁਕਵਾ ਲਿਆ। ਇੱਕ ਤਾਂ ਮੈਨੂੰ ਯਾਦ ਭੁੱਲਿਆ ਕਿਦੋਂ ਆਏ ਤਾਂ ਕਦੋਂ ਦੇ ਈ ਸੀ।
ਹੂੰ
ਆ ਕਹਿੰਦੀ ਸੀ ਮੇਰੇ ਵਾਲਾਂ ਦਾ ਕੁਛ ਵੀ ਕਰਾਵਾ ਦੇ, ਕਲਰ ਈ ਕਰਾਲਾਂਗੀ।
ਕਿਉਂਕਿ ਕੱਲ ਪਤਾ ਕੀ ਏ, ਕੱਲ ਮੇਰੀ ਮੰਮੀ ਨੇ ਜਾਣਾ ਏ ਭੂਆ ਘਰੇਂ। ਆਪਾਂ
ਚੱਲ ਫੇਰ ਮੈਂ ਪੁੱਛਦੀ ਪੁੱਛ ਕੇ ਦੱਸਦੀ ਆ ਕਿ ਉਹ ਕਹਿਗੀ ਜੋ ਮਰਜ਼ੀ ਮੰਗਵਾ ਲੈ ਅਮ ਕਟਿੰਗ ਵਾਸਤੇ ਪੁੱਛ ਲਿਆ ਮੈਂ ਕਿਹਾ। ਕਹਿੰਦੀ ਕਰਾਲਾਂਗੇ ਕਲਰ ਵੀ ਜੋ ਤੂੰ ਕੇਹਗੀ ਨਾ ਰੈਡ ਵੋਲਟ ਜੋ ਵਾਲਾ ਕਹਗੀ ਮੈਂ ਕਰਾਲਾਂਗੀ। ਕਹਿੰਦੇ ਫ੍ਰੀ 'ਚ ਹੋਰ ਫ੍ਰੀ 'ਚ ਹੋਰ ਕੀ ਗਈ ਮੈਨੂੰ ਪਾਰਲ
ਹਾਂ ਚੱਲ ਉਦੇ ਦੂਸਰੇ ਫੋਨ ਕਰ। ਮੈਂ ਕਰਨੀ ਹਾ ਤੈਨੂੰ ਇੱਕ ਮਿੰਟ।
ਠੀਕ ਹੈ ਠੀਕ।